ਹੈਲੋ,
ਹੈਲੋ,
ਜੀ ਸਤਿ ਸ਼੍ਰੀਨਗਰ ਅਕਾਲ
ਹਾਂਜੀ ਸਤਿ ਸ੍ਰੀ ਅਕਾਲ ਜੀ
ਹੋਰ ਸੁਣਾਓ ਕੀ ਹਾਲ-ਚਾਲ,
ਹੋਰ ਤੁਸੀਂ ਸੁਣਾਓ?
ਹਾਂਜੀ ਵਧੀਆ,
ਕੀ ਕਰਦੇ ਪਏ ਸੀ?
ਬਸ ਜਰੋਂ ਮਾਰਕੀਟ ਗਏ ਸੀ।
ਅੱਛਾ ਤੁਸੀਂ ਮਾਰਕੀਟ ਬੜਾ ਜਾਂਦੇ ਹੋ,
ਬਸ ਜੀ ਉਹ ਘਰ ਦਾ ਸੁਭਾਅ ਚਾਦਰਾਂ ਚੂਦਰਰਾ ਲਿਆਣੀਆਂ ਸੀਗੀਆਂ
ਅੱਛਾ-ਅੱਛਾ-ਅੱਛਾ-ਅੱਛਾ,
ਬਸ ਖਰਾਬ ਹੋ ਗਈਆਂ ਸੀਗੀਆਂ ਚ ਗਰਮੀ ਦੀ ਚਾਦਰਾਂ ਬੋਟੀ ਕਹਿੰਦੀ ਮੰਮੀ ਚਾਦਰਾਂ ਲੈ ਕੇ ਆ ਰਹੀਆਂ ਨੇ ਮੈਂ ਕਿਹਾ ਚਲੋ ਚੱਲਣੇ ਆਾਂ ਹੁਣ ਸ਼ਾਮ ਦਾ ਵੇਹਲਾ ਠੰਡਾ ਮੌਸਮ
ਅੱਛਾ-ਅੱਛਾ,
ਹੋਰ ਸੁਣਾਓ ਤੁਸੀਂ?
ਹਾਂ ਬਸ ਬੈਠੇ ਹੋਏ ਸੀ ਹੁਣੇ ਵੇਲੇ, ਲੇ ਹੋਏ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ।
ਹਾਂਜੀ ਹਾਂਜੀ ਗੱਲ ਕਰਿਆ ਵੀ ਬੜੇ ਦਿਨ ਹੋ ਗਏ ਸੀ। ਹੋਰ ਸੁਣਾਓ?
ਹੋਰ ਦੱਸੋ?
ਬਸ ਵਧੀਆ ਤੁਹਾਡੇ ਉੱਥੇ ਵੀ ਚਾਦਰਾਂ ਖਰੀਆਂ ਮਿਲ ਜਾਂਦੀਆਂ ਨੇ ਤੂੰ ਖਾਲ ਸ ਮਾਰ ਬਾਕੀ
ਇਹਦੀਆਂ ਇਕੱਠੀਆਂ ਹੀ ਚਾਰ ਪੰਜ ਗਰਮੀਆਂ ਦੀਆਂ ਨਿਕਲ ਜਾਂਦੀਆਂ ਨੇ।
ਹਾਂਜੀ ਸਾਡੇ ਵੀ ਤਿੰਨ ਬੈਡ ਨੇ ਫੇਰ ਕੱਠੀਆਂ ਈ ਲਿਆਣੀਆਂ ਪੈਂਦੀਆਂ ਨੇ। ਕ ਵੋਟੀ ਦਾ ਆਇਆ ਦੋ ਆਪਣੇ ਹੋਏ ਬਸ।
ਹਹਾਂ
ਅਸੀਂ ਵੀ ਪੰਜ ਛੇ ਲੈਣੇ ਅ ਚਾਦਰਾਂ ਫੇਰ। ਏ ਵਲੀ ਮਾਸੀ ਏ ਹਾਂਜੀ ਹੋਰ ਸਣਾਓ।
ਚਲੋ ਮੈਂ ਨਾ ਤੁਹਾਡੇ ਘਰ ਆਈ ਸੀ ਨਾ। ਤੇ ਤੁਹਾਡੇ ਘਰ ਏਕ ਨਾ ਮੰਜੀ ਪਈ ਹੋਈ ਸੀ। ਨਵਾਰ ਦੀ ਉੱਨੀ ਹੋਈ। ਤੇ ਓ ਤੁਸੀਂ ਲਈ ਸੀ ਕੇ ਆਪ ਬਣਾਈ ਸੀ।
ਹਾਂਜੀ ਓ ਚਾਈ ਜੀ ਨੇ ਬਨਾਈ ਸੀ।
ਅੱਛਾ-ਅੱਛਾ ਤੁਹਾਡੀ ਸੱਸ ਨੇ। ਅੱਛਾ ਬਣਾ ਲੈਂਦੇ ਨੇ।
ਹਾਂਜੀ ਉ ਬਣਾ ਲੈਂਦੇ ਨੇ।
ਅੱਛਾ।
ਹਮ।
ਤੇ ਹੁਣ ਤੇ ਕਾਫੀ ਬਜ਼ੁਰਗ ਹੋ ਗਏ ਨੇ ਫੇਰ ਵੀ ਬਣਾ ਲੈਂਦੇ ਨੇ।
ਹਾਂਜੀ-ਹਾਂਜੀ ਹੀ ਬਸ ਬਣਾ ਈ ਲੈਂਦੇ ਨੇ ਹੌਲੀ-ਹੌਲੀ। ਦੋ ਤਿੰਨ ਦਿਨ ਲੱਗ ਜਾਂਦੇ ਨੇ। ਹਾਂਜੀ ਦੋ ਜਣੇ ਲੱਗਦੇ ਨੇ ਹਾਂ ਦੋ
ਅੱਛਾ। ਨਾਲ ਤੁਸੀਂ ਲੱਗ ਜਾਂਦੇ ਹੋਵੋਗੇ।
ਹਾਂਜੀ-ਹਾਂਜੀ।
ਅੱਛਾ ਇੱਕ ਪਾਸਿਓਂ ਰੱਸੀ ਪਕੜਨੀ ਹੁੰਦੀ ਏ ਨਾ?
ਹਾਂਜੀ-ਹਾਂਜੀ।
ਟੇ ਹੁੰਦੇ ਸੀ ਨਾ ਤੇ ਅਸੀਂ ਵੀ ਆਪਣੀ ਮੰਮੀ ਨਾਲ ਬਣ‌ਂਵਾਦੇ ਹੁੰਦੇ ਸੀ। ਉ ਗੋਲਾ ਜੇਹੜਾ ਰੱਸੀ ਦਾ ਗੋਲਾ ਉਪ ਉੱਪਰੋਂ ਦੀ ਪਕੜਾਣਾ, ਅੰਦਰੋਂ ਦੀ ਕ ਲੰਘਾਣਾ, ਪਾਵੇ ਥੱਲਿਓ ਲੰਘਾਣਾ।
ਅ ਹਾਂਜੀ।
ਹਾਂ ਅਸੀਂ ਬੜੇ ਸਾਡੀ ਦਾਦੀ ਵੀ
ਜੇ ਅਸੀ ਥ ਥੱਕ ਜਾਂਦੇ ਸੀ। ਉਹ ਥੋੜੀ ਹੁੰਦੇ ਸੀ ਥੱਕ ਜਾਂਦੇ ਸੀ ਬਹ ਜਾਂਦੇ ਸੀਗੇ। ਬਸ ਹੋਲੀ ਵੀ ਤਿੰਨ ਚਾਰ ਦਿਨਾਂ ਚ ਪੂਰੀ ਕਰ ਲੀ।
ਅੱਛਾ।
ਹਾਂਜੀ।
ਹੂੰ। ਅਸੀਂ ਛੋਟੇ ਸਾਡੇ ਦਾਦੀ ਵੀ ਬ ਬਣਾਉਂਦੀ ਹੁੰਦੀ ਸੀ। ਸਾਡੀ ਦਾਦੀ ਦੇ ਘਰ ਬੜੀਆਂ ਸੀ ਮੰਜੀਆਂ।
ਆਛਾ ਜੀ।
ਹਾਂ ਇਹ ਵਲੀਆਂ ਬੜੀਆਂ ਈ ਸੀ ਰੱਸੀ ਵਲੀਆਂ ਮੰਜੀਆਂ ਨਾ।
ਅੱਛਾ-ਅੱਛਾ।
ਦੇਸੀ।
ਹਾਂਜੀ-ਹਾਂਜੀ। ਹਾਂ ਪਹਿਲੇ ਜਮਾਨੇ ਚ ਸੌਦੇ ਈ ਉਹਦੇ ਤੇ ਸੀਗੇ। ਹਮ। ਹੋਰ ਸਣਾਓ?
ਚਲੋ। ਹੁਣ ਤੇ ਹਰ ਚੀਜ਼ ਬਸ
ਹਾਂਜੀ ਰੇਡੀਮੇਡ ਆ ਗੀ ਏ। ਬਸ ਸਭ ਕੁਛ ਹੁਣ ਫੋਲਡਿੰਗ ਆ ਗੇ ਨੇ।
ਫੋਲਡਿੰਗ ਆ ਗਏ ਨੇ। ਹਾਂ। ਹਰ ਚੀਜ਼ ਦੀ ਤਰੱਕੀ ਹੋ ਗਈ ਏ। ਹਰ ਗੱਲ ਦੀ ਤਰੱਕੀ ਹੋ ਗੀ ਏ ਹੁਣ। ਪਹਿਲੇ ਵ ਵਿਆਹ ਘਰਾਂ 'ਚ ਹੋ ਜਾਂਦੇ ਸੀ ਗਰਾਊਂਡ ਇਚ ਹੋ ਜਾਂਦੇ ਸੀ।
ਹਾਂਜੀ-ਹਾਂਜੀ।
ਗਰਾਉਂਡ ਹੁੰਦਾ ਸੀ। ਉੱਥੇ ਵਿਆਹ ਕਰ ਹੁਣ ਤੇ ਪੈਲੇਸ ਦੇ ਬਿਨਾਂ ਵਿਆਹ ਈ ਨੀ ਹੁੰਦੇ।
ਨਾ ਦੀ ਨਾ-ਨਾ-ਨਾ। ਸਾਰਾ ਕੁਛ ਪੈਲੇਸ ਤੇ ਹੀ ਚੱਲਦਾ।
ਸਾਰਾ ਕੁਛ ਪੈਲੇਸ ਕਿੰਨੇ ਕਿੰਨੇ ਪ੍ਰੋਗਰਾਮ ਹੁੰਦੇ ਨੇ ਵਿਆਹ ਦੇ ਸਾਰੇ ਪ੍ਰੋਗਰਾਮਾਂ ਵੱਖਰੇ-ਵੱਖਰੇ ਕੱਪੜੇ ਚਾਹੀਦੇ ਨੇ ਅੱਜ ਕੱਲ੍ਹ ਬੜਾ ਹੀ ਬੜਾ ਫੈਸ਼ਨ ਹੋ ਗਿਆ।
ਇੱਕ ਫੰਕਸ਼ਨ ਅਤੇ ਸਾਰੇ ਫੰਕਸ਼ਨਾਂ ਦੇ ਵੱਖਰੇ-ਵੱਖਰੇ ਕੱਪੜੇ ਅਲੱਗ ਚਾਹੀਦੇ ਨੇ ਅਲੱਗ,
ਹਾਂ ਇੱਕ ਵਾਰੀ ਜਿਹੜਾ ਪਾ ਲਿਆ ਉਹ ਦੁਬਾਰਾ ਪਾਣਾ ਨਹੀਂ
ਹਾਂਜੀ-ਹਾਂਜੀ, ਹੋਰ ਸੁਣਾਓ ਤੁਸੀਂ?
ਹਾਂ,
ਸਾਡੇ ਵੀ ਵਿਆਹ ਹੋਇਆ ਸੀਗਾ ਪਿੱਛੇ ਜਿਹੇ, ਸਾਡੇ ਹੱਥ ਸੋਹਰਿਆਂ ਦੀ ਰਿਸ਼ਤੇ ਰਿਸ਼ਤੇਦਾਰੀ ਵਿਆਹ ਹੋਇਆ ਸੀ ਬੜਾ ਪੈਸਾ ਲਾਇਆ ਉਹਨਾਂ ਨੇ ਵਿਆਹ 'ਤੇ ਕੁੜੀ ਦਾ ਵਿਆਹ ਕੀਤਾ।
ਅੱਛਾ ਜੀ ਅੱਛਾ ਜੀ,
ਹਰ ਫੰਕਸ਼ਨ ਬੜਾ ਕਮਾਲ ਦਾ ਕੀਤਾ ਹੋਇਆ ਸੀ ਉਹਨਾਂ ਨੇ, ਹਰ ਫੰਕਸ਼ਨ ਤੇ ਬੜਾ ਪੈਸਾ ਲਗਾਇਆ ਹੋਇਆ ਸੀ ਉਹੀ ਇਹ ਨਾ ਪੈਸੇ ਵਾਲੇ ਨੇ ਤੇ ਲਗਾ ਲਿਆ।
ਹਾਂਜੀ, ਹਾਂ ਲਗਾ ਲ ਹੈ ਜਿਹਦੇ ਕੋਲ ਨਹੀਂ ਆ ਉਹ ਫੇਰ ਕਿੱਥੋਂ ਲਾਏਗਾ।
ਤੇ ਨਾ ਫੇਰ ਉਹ ਕੋਈ ਨਹੀਂ ਵੀ ਕਰ ਪਾਦਾ।
ਹਾਂਜੀ-ਹਾਂਜੀ,
ਤੇ ਆਪਣਾ ਆਪਣਾ ਹਰ ਕਿਸੇ ਬੱਚ ਦਾ ਹਿਸਾਬ ਹੈ ਆਪਣੀ ਕਮਾਈ ਦੇ ਹਿਸਾਬ ਨਾਲ ਚੱਲਣਾ ਹਰ
ਹਾਂਜੀ-ਹਾਂਜੀ,
ਈਬ ਹੁੰਦਾ ਬੱਚੇ ਦਾ
ਹਾਂਜੀ ਉਹ ਤੇ ਹੈ,
ਹਾਂ,
ਕਈਆਂ ਕੋਲ ਪੈਸਾ ਹੁੰਦਾ ਤਾਂ ਵੀ ਕਈ ਦਾ ਦਿਲ ਹੁੰਦਾ ਕਈਆਂ ਦਾ ਨਹੀਂ ਦਿਲ ਹੁੰਦਾ ਕਈ ਖੁਾ ਖਰਚਾ ਕਰਦੇ ਕਈ ਨਹੀਂ ਕਰਦੇ ਕਈਆਂ ਕੋਲ ਨਾ ਆਵੇ ਉਹ ਵੀ ਖੁੱਲੇ ਦਿਲ ਨਾਲ ਕਰਦੇ ਨੇ ਆਪਣਾ
ਕਰ ਸਹੀ ਗੱਲ ਹਾਂ ਸਾਡੇ ਮੇਰੇ ਭਰਾ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਸੀ ਮੇਰੇ ਵੱਡੇ ਭਰਾ ਨੇ ਬੜੇ ਚਾਵਾਂ ਨਾਲ ਵਿਆਹ ਕੀਤਾ ਬੜਾ ਪਲੇੇ ਬਈ ਬੜੇ ਆਪਣੇ ਚਾਦਰ ਦੇ ਤੋਂ ਜ਼ਿਆਦਾ ਪੈਰ ਉਹਨਾਂ ਨੇ ਪਸਾਰੇ ਬੜਾ ਸੋਹਣਾ ਦਿੱਤਾ ਆਪਣੀ ਕੁੜੀ ਨੂੰ ਬੜਾ ਦਿਲ ਨਾਲ ਦਿੰਦੇ ਸੀ ਦਿਲ ਨਾਲ ਕਰਦੇ ਸੀ ਸਾਰਾ ਕੁਛ ਨਾ
ਹੂੰ,
ਸੋਹਨਾ ਵਿਆਹ ਕੀਤਾ ਦੋਨੋ ਕੁੜੀਆਂ ਉਹਨਾਂ ਨੇ ਵਿਆਹ ਲਈਆਂ ਬੜੀਆਂ ਸੋਹਣੀਆਂ
ਹਾਂਜੀ, ਚਲੋ ਹਾਂਜੀ ਉਹ ਤੇ ਆਪਣੇ ਵੀ ਕਿਸਮਤ ਦਾ ਲੈ ਜਾਂਦੇ ਨੇ ਤੇ ਜਿੰਨਾ ਕਿਸਮਤ ਚ ਹੁੰਦਾ ਆਪ ਹੀ ਲੈ ਜਾਂਦੇ ਨੇ
ਉਹ ਤੇ ਸਾਨੂੰ ਵੀ ਬੜਾ ਕਰਦੇ ਸੀ ਸਾਡਾ ਵੀ ਵਿਆਹ ਸਾਡੇ ਵੀ ਬੜੇ ਸੋਹਣੇ ਦੋਨੋ ਭੈਣਾਂ ਦੇ ਉਹਨਾਂ ਨੇ ਕੀਤੇ ਨੇ
ਅੱਛਾ ਜੀ,
ਹਾਂ ਉਦੋਂ ਤੇ ਚਾਲੀ ਪੰਜਾਹ ਹਜ਼ਾਰ ਚ ਵਿਆਹ ਹੋ ਜਾਂਦਾ ਸੀ ਪੂਰਾ
ਹਾਂਜੀ-ਹਾਂਜੀ, ਹੁਣ ਤੇ ਲੱਖੋ ਰੁਪਏ ਲੱਗ ਜਾਂਦੇ ਨੇ
ਤੇ ਲੱਖੋ ਰੁਪਏ ਤੇ ਪਾਰਲਰਾਂ ਤੇ ਜਾਂਦੇ ਨੇ ਕੁੜੀ ਦੇ
ਹਾਂਜੀ-ਹਾਂਜੀ,
ਗ ਗਿਨੋ ਤੁਸੀਂ
ਹਾਂਜੀ-ਹਾਂਜੀ ਉਹ ਤੇ ਹੈ,
ਉਨਾ ਜਿੰਨੇ ਚ ਪੂਰਾ ਵਿਆਹ ਹੋ ਜਾਂਦਾ ਸੀ ਨਾ ਉਨੇ ਹੁਣ ਕੁੜੀ ਤਿਆਰ ਹੋਣਦੇ ਜਾਂਦੇ ਨੇ ਪਾਰਲਰ ਚ
ਹਾਂ, ਹੂੰ, ਚਲੋ ਹੋਰ ਸੁਣਾਓ?
ਤਾਂ ਹੀ ਤੇ ਸਿਆਣੀਆਂ ਜਨਾਨੀਆਂ ਕਲਪਦੀਆਂ ਨੇ, ਵੇਖਦੀਆਂ ਉਹ ਫਿਰ ਕਲਪਦੀਆਂ ਬੱਚੇ ਖਰਚੇ ਜਾਦਾ ਕਰਦੇ ਨੇ
ਸਾਡੇ ਵੀ ਦੋ ਮੁੰਡੇ ਐ ਨੇ ਮੇਰੇ ਦੇਵਰਾਂ ਦੇ ਅਸੀਂ ਵੇਖਦੇ ਪਏ ਹਾਂ ਕਿ ਕੁੜੀ ਮਿਲੇ ਤੇ ਕਰੀਏ। ਕੁੜੀਆਂ ਹੀ ਨੀ ਮਿਲਦੀਆਂ ਅੱਜ ਕੱਲ
ਹਾਂ, ਹਾਂ ਕੁੜੀਆਂ ਹੀ ਬਸ ਕੁੜੀਆਂ ਦੀ ਤਾਂ ਦਿੱਕਤ ਹੈ ਕੁੜੀਆਂ ਦੇ ਨਖਰੇ ਵੀ ਬੜੇ ਨੇ
ਹਾਂਜੀ-ਹਾਂਜੀ,
ਕੁੜੀਆਂ ਵਾਲਿਆਂ ਦੇ ਬੜੇ ਨਖਰੇ ਨੇ ਰਿਸ਼ਤਾ ਕੋਈ ਕਰਕੇ ਰਾਜ਼ੀ ਨਹੀਂ ਹੈ।
ਹੂੰ,
ਚਲੋ ਆਪੇ ਟੈਮ ਆਏਗਾ ਹੋ ਜਾਣਾ ਹੈ ਪਤਾ ਹੀ ਨਹੀਂ ਲੱਗਣਾ। ਕੋ ਕਿੱਧਰੇ ਤੇ ਸੰਜੋਗ ਬਾਬਾ ਜੀ ਨੇ ਲਿਖੇ ਹੀ ਹੋਏ ਨੇ ਨਾ,
ਹਾਂਜੀ-ਹਾਂਜੀ, ਚਲੋ, ਹੋਰ ਸੁਣਾਓ?
ਕਰਾਂਗੇ ਗੱਲ, ਹਾਂਜੀ, ਚਲੋ ਠੀਕ ਹੈ ਅੱਛਾ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ